ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਾਸ਼ੀ ਕਾਲ ਭੈਣ ਜ ਹੋ ਕਿਵੇਂ ਹੋਗੇ? ਹੈਲੋ ਸਾਸ਼ੀ
ਹਾਂਜੀ, ਹਾਂਜੀ-ਹਾਂਜੀ ਆ ਰਹੀ ਏ। ਸਾਸਰੀਕਾਲ ਜੀ, ਵਧੀਆ ਤੁਸੀਂ ਦੱਸੋ ਕਿੱਦਾਂ? ਬੋਹ ਵਧੀਆ, ਬਾਬਾ ਜੀ ਦੀ ਮੇਰ ਆ।
ਹੋਰ ਘਰ ਪਰਿਵਾਰ ਸਭ ਵਧੀਆ ਨੇ ਜੀ?
ਹਾਂਜੀ-ਹਾਂਜੀ ਸਾਰੇ ਠੀਕ ਠਾਕ ਨੇ, ਤੁਸੀਂ ਸੁਣਾਓ ਆਪਣੇ ਕਾਰ ਔਥੇ? ਮੰਮੀ ਹਣੀ ਤੁਹਾਡੇ
ਹਾਂਜੀ ਮੰਮੀ ਡੈਡੀ ਭੈਣ ਭਰਾ ਸਭ ਵਧੀਆ ਤਸੀ ਤੁਸੀ ਸੁਣਾਓੋ?
ਵਧੀਆ ਵਧੀ ਮੈਂ ਬੈਠੀ ਸੀ। ਬੈਠੀ ਸੀ। ਮੈਂ ਕਿਹਾ ਚਲੋ ਤੁਹਾਨੂੰ ਫ੍ਰਰੀ ਹਾਂ ਮੈਂ ਕਾਲ ਕਰ ਲਾਂ ਬਹੁਤ ਦਿਨ ਹੋ ਗਈ ਗੱਲਬਾਤ ਤੁ ਨੀ ਜੇ ਆਪਣੀ
ਹਾਂਜੀ ਵਾਲਆਲੇ ਦਿਨ ਹੋ ਗਏ ਸੀਗੇ ਹਾਂਜੀ
ਸਾਡਾ ਨੰਬਰ ਅੱਜ ਦੇ ਖਿਆ ਬਹੁਤ ਦਿਨਾਂ ਬਾਅਦ ਮੈਨੂੰ ਯਾਦ ਆਇਆ। ਮੈਂ ਕਿਹਾ ਚਲ ਮੈਂ ਕਾਲ ਹੀ ਕਰ ਲਾਂ ਤੁਸੀਂ ਤੁਹਾਡਾ ਤਾਂ ਕੋਲ ਆਇਆ ਨੀ ਸੀਗਾ
ਹਾਂਜੀ ਬਸ ਮੈਂ ਥੋੜਾ ਬਿਜ਼ੀ ਹੋ ਗਈ। ਸੀਗੀ ਆਪਣੇ ਘਰ ਪਰਿਵਾਰ ਚ ਤੁਹਾਨੂੰ ਪਤਾ ਹੀ ਆ ਟਾਈਮ ਨੀ ਚਲਦਾ ਕੰਮ ਕਰਦੇ ਵਕਤ ਪਤਾ ਨੀ ਚੱਲਦਾ ਕਦੋਂ ਟਾਈਮ ਨਿਕਲ ਜਾਂਦਾ
ਸਾਰਾ ਦਿਨ ਇਹ ਤਾਂ ਇੱਕ ਮਿੰਟ ਚ ਇਹ ਕਰ ਲਓ ਕਰ ਲਓ ਟਾਈਮ ਚਲਿਆ ਜਾਂਦਾ ਸਹੀ ਹੈ।
ਹਾਂਜੀ ਉਹਦੇ ਕਰਕੇ ਬਸ ਚਲੋ ਕਿਸੇ ਨਾਲ ਘਰ ਦੇ ਕੰਮ ਹੀ ਨੀ ਲੋਟ ਆਉਂਦੇ ਜੀ ਬਸ ਸੁਬਾਹ ਕਰਲੋ ਫਿਰ ਲੰਚ ਦਾ ਹੋ ਜਾਂਦਾ। ਲੰਚ ਦਾ ਕਰਲਓ ਸ਼ਾਮ ਦਾ ਹੋ ਜਾਂਦਾ। ਵਿੱਚ ਚਲੋ ਇਹ ਹੁੰਦਾ ਵੀ ਥੋੜੀ ਸ ਥੋੜ੍ਹੀ ਬਹੁਤੀ ਸਿਲਾਈ ਕਰ ਲੈਂਦੇ ਹਾਂ। ਆਪਣਾ ਕੰਮ ਕਰੀ ਜਾਂਦੇ ਹਾਂ
ਕਰਦੇ ਹੋ
ਹਾਂਜੀ।
ਅੱਛਾ ਸਿਲਾਈ ਕਰ ਲੈਂਦੇ ਹੋ?
ਹਾਂਜੀ, ਥੋੜ੍ਹੀ ਬਹੁਤੀ ਸਿੱਖੀ ਜਾਂਦੀ- ਨਾਲ -ਨਾਲ ਕਰੀਦਾ, ਫਿਲਹਾਲ- ਤਾਂ ਸਿੱਖੀ ਰਹੇ ਆਗੇ। ਹਾਂਜੀ-
ਅੱਛਾ -ਅੱਛਾ, ਇੱਥੇ ਤੁਸੀਂ ਕਲਾਸ ਕਲੂਸ ਲਾਈ ਹੋਣੀ ਆ, ਸਿਲਾਈ ਦੀ?
ਹਾਂਜੀ, ਹਾਂਜੀ ਸਾਡੇ ਉਰੇ ਸਿੱਖਣ ਵਾਸਤੇ ਔਂਦੇ ਹੈਗੇ।
ਹਮ
ਔਨ੍ਹਾ ਕੋਲ ਏ ਕਲਾਸ ਲਾਣੀ ਪੈਂਦੀ। ਹਾਂਜੀ-ਹਾਂਜੀ ਘਰੇ ਈ ਆ ਜਾਂਦੇ ਨੇਗੇ ਸਿਖਾਉਣ ਵਾਸਤੇ, ਕੁਛ ਸਾਡੇ ਗਵਾਂਢ ਹੈਗੇ ਨੀਂ ਗੇ, ਔਹ ਸਿਖਾ ਦਿੰਦੇ ਹੈਗੇ। ਦੀਦੀ ਏਧਰ ਏ, ਉਹ ਨ ਉਹ ਨਾ ਵਧੀਆ ਕੰਮ ਚੱਲਦਾ ਔਹਨਾਂ ਦਾ, ਸਿਆਉਂਦੇ ਐ ਉਹ ਕਾਫੀ ਕੱਪੜੇ। ਲੋਕਾਂ ਦੇ ਤੇ ਚਲੋ ਫੇਰ ਉਹ ਉਹਨਾਂ ਕੋਲੇ ਸਿੱਖ ਲੈਂਦੇ ਆ ਉਹਨਾਂ ਕੋਲੇ ਟਾਈਮ ਨਿਕਲ ਜਾਂਦਾ। ਤਾਂ ਹੀ ਚਲੋ ਐਂ ਇੱਦਾਂ ਹੁੰਦਾ ਕਿ ਫਰੀ ਬੈਠ ਵੀ ਘਰ ਕੀ ਕਰਨਾ ਚ ਜਿਹੜਾ ਕੁਛ ਸਿੱਖ ਸਕਦੇ ਆ ਸਿੱਖਣਾ ਚਾਹੀਦਾ ਵੱਧ ਤੋਂ ਵੱਧ
ਹਾਂਜੀ ਹਾਂਜੀ ਸਹੀ ਹੈ। ਉਹ ਤਾਂ ਇੱਕ ਹੁਨਰ ਆਪਣਾ ਹੱਥ 'ਚ ਨਾਲੇ ਉੱਥੇ ਉਹ ਦੇ ਜਿਹੜੇ ਦੀਦੀ ਕੋਲ ਸਿੱਖਦੇ ਹੋ ਤੁਸੀਂ ਕੱਪੜੇ ਵੀ ਸੇਲ ਕਰਦੇ ਨੇ
ਹਾਂਜੀ, ਓ ਕੱਪੜੇ ਸਿਲਾਈ ਕਰਦੀ ਆ ਏਦਾਂ ਆਪਣੀ ਬਾਹਰ ਦੇ ਵੀ, ਪਿੰਡ ਦੇ ਵੀ, ਸਾਰੇ ਕਿਤੇ ਸਿਲਾਈ ਕਰਦੇ ਆ, ਉਹਨਾਂ ਦਾ ਵਧੀਆ ਚੱਲਦਾ ਹੈ ਕੰਮ। ਆਪਣਾ
ਅੱਛਾ ਜੀ, ਨਾ ਮੈਂ ਕਿਹਾ ਸੇਲ -ਸੇਲ ਵੀ ਕਰਦੇ ਨੇ ਸੂਟ?
ਨਹੀਂ ਜੀ, ਸੇਲ ਨਹੀਂ ਕਰਦੇ ਹੈਗੇ। ਓਦਾਂ ਹੀ, ਇਕੱਲੀ ਸਟਿਚਿੰਗ ਕਰਦੇ ਨੇ ਜੀ।
ਮੈਂ ਵੀ ਕਰਦੀ ਹਾਂ ਸਟੀਚ ਦਾ।
ਅੱਛਾ ਜੀ। ਵਿੱਚ ਈ ਏਦਾਂ, ਹਾਂਜੀ ਵਿੱਚ ਈ ਪਾਰਲਰ ਦਾ ਕਰੀ ਬਿੱਚ ਈ ਪਾਰਲਰ ਦਾ ਕਰੀ ਜਾਂਦੇ ਹੈਗੇ, ਸਾਰਾ ਕੁਛ ਹੀ ਮਤਲਬ ਕਰੀ ਜਾਂਦੇ ਹੈਗੇ ਉਹ ਹੋ, ਦੀਦੀ। ਸਾਡੇ ਗੁਆਂਢ ਚ ਨੇ ਗੇ, ਮੈਂ ਕੇਆ ਜੀ ਸਾਡੇ ਗੁਆਂਢ ਚ ਨੇ ਦੀਦੀ ਬਿੱਚ ਪਾਰਲਰ ਦਾ ਕੰਮ ਕਰੀ ਜਾਂਦੇ ਹੈਗੇ, ਸਾਰਾ ਕੁਛ ਹੀ ਚੱਲੀ ਜਾਂਦਾ ਮਤਲਬ ਉਹਨਾਂ ਕੋਲੇ ਸਿੱਖ ਲੈਂਣੇ ਆ ਬੈਠ ਕੇ ਜਿੰਨਾ ਵੱਧ ਤੋਂ ਵੱਧ ਹੁੰਦਾ ਵੀ ਕੁਛ ਨਾ ਕੁਛ ਸਿੱਖਣਾ ਚਾਹੀਦਾ।
ਹਾਂਜੀ-ਹਾਂਜੀ ਨਈ ਹੁਣ ਔਨ੍ਹਾਂ ਦਾ ਵੱਖਰਾ ਅਪਣਾ ਹਨਾ? ਜਿਅਦੇ ਤੋਂ ਅੱਡ-ਅੱਡ ਸਿੱਖ ਸਕਦੇ ਹਾਂ ਅਪਾਂ, ਔਨਾਂ ਈ ਅਪਣਾ ਈ ਭਲਾ ਹੁੰਦਾ। ਹ
ਹਾਂਜੀ ਫ਼ਾਇਦਾ ਵੀ ਹੁੰਦਾ, ਚਲੋ ਨਾਲੇ ਆਏ ਆ ਟਾਈਮ ਪਾਸ ਹੋ ਜਾਂਦਾ ਫਰੈਂਡਸ ਵਗੈਰਾ ਨਾਲ ਬੈਠ ਕੇ ਥੋੜਾ ਜਹਾ ਮਨ ਕੁਛ ਹੋਰ ਹੋ ਜਾਂਦਾ।
ਅੱਛਾ ਉਹ ਵੀ ਤੁਹਾਡੇ ਫਰੈਂਡਸ ਵੀ ਆਉਂਦੀਆਂ ਹੋਨਿਆਂ ਨੇ ਔਥੇ।
ਹਾਂਜੀ ਹਾਂ ਕਾਫ਼ੀ ਫਰੈਂਡਸ ਆਂਦੀ ਸਾਡੇ ਏਥੋਂ, ਚਲੋ ਟਾਈਮ ਸਪੈਂਡ। ਹੈਂਜੀ ਹਾਂਜੀ ਹਾਂ।
ਹੋਰ ਸੁਣਾਓ, ਕਿੱਦਾਂ ਔਥੇ ਮੌਸਮ ਮੂਸਮ ਕਿੱਦਾਂ ਮੀਂਹ ਮੁਹ?
ਮੌਸਮ ਮੀਂਹ ਤਾਂ ਨਈ, ਬਾਰਿਸ਼ ਤਾਂ ਨੀ ਹੋ ਰਈ ਹੈਗੀ। ਬਸ ਔਦਾਂ ਹੀ, ਮੌਸਮ ਥੋੜਾ ਖ਼ਰਾਬ ਹੀ ਆ, ਜਾਨੀ ਧੁੱਪ ਧੂਪ ਵੀ ਨਹੀਂ ਹੈਗੀ ਬਟ ਬਾਰਿਸ਼ ਵੀ ਨਹੀਂ ਹੋ ਰਹੀ, ਵਿੱਚ ਵਿਚਾਲੇ ਜਿਹਾ ਕੰਮ। ਗਰਮੀ ਬਹੁਤ ਜ਼ਿਆਦਾ। ਜੇ ਕਈ ਵਾਰ ਵਿੱਚ ਦੀ ਬਾਰਿਸ਼, ਹੋ ਜਾਂਦੀ ਹੈ ਤਾਂ ਓਦੋਂ ਜ਼ਿਆਦਾ ਗਰਮੀ ਵੱਧ ਜਾਂਦੀ ਹੈ ਘਟਣ ਦੀ ਬਜਾਏ।
ਹਾਂ, ਇਹ ਗੱਲ ਹੈਗੀ ਆ ਆਪਣੇ ਇੱਥੇ ਵੀ ਏਦਾਂ ਹੀ ਆ ਥੋੜਾ ਟਾਈਮ ਜਦੋਂ ਧੋਪ ਐਡਿਗ ਸੀਗੀ, ਉਹ ਤੋਂ ਬਾਅਦ ਮੀਂਹ ਦਾ ਦਿਨ ਆ ਗਿਆ ਤੇ ਪੰਜ ਛੇ ਦਿਨ ਮੀਂਹ ਪਏ ਨੇ ਉਹ ਤੋਂ ਬਾਅਦ ਫਿਰ। ਉਹੀ ਤੁਹਾਨੂੰ ਪਤਾ, ਗਰਮ ਅਤੇ ਠੰਡ ਆ ਕਰਕੇ ਬਿਮਾਰ ਹੋਈ ਜਾਂਦਾ।
ਹਾਂਜੀ।
ਤੇ ਮੀਂਹ ਵੀ ਐ ਪੈਦਾ ਵਾ ਕਣੀਆਂ ਕੜੀਆਂ ਕਣੀਆਂ ਅੱਜ ਤਿੰਨ ਦਿਨ ਹੋ ਗਏ ਮੀਂਹ ਹੋਈ ਜਾ ਰਿਹਾ ਹੁਣ ਮਾੜਾ ਜਿਹਾ ਬੰਦ ਹੋਇਆ ਹੁੰਨ ਫੇਰ ਸਟਾਰਟ ਹੋ ਗਿਆ।
ਹਾਂਜੀ ਸਾਡੇ ਤਾਂ ਇੱਧਰ ਬਿਲਕੁਲ ਵੀ ਨਹੀਂ ਹੈਗਾ, ਸਾਡੇ ਹੋ ਗਏ ਚਾਰ ਪੰਜ ਦਿਨ ਉਸ ਦਿਨ ਪਿਆ ਸੀ ਥੋੜਾ ਜਿਹਾ, ਉਹਦੇ ਨਾਲ ਗਰਮੀ ਹੋਰ ਵੀ ਜ਼ਿਆਦਾ ਵਧਗੀ
ਹਾਂ, ਥੋੜ੍ਹੇ ਜਿਹੇ ਨਾਲ ਪਹਿ ਕੇ ਨਾ ਫਿਰ ਗਰਮੀ ਜ਼ਿਆਦਾ ਹੁੰਦੀ ਆ। ਹੁਣ ਮੀਂਹ ਇੰਨਾ ਮਤਲਬ ਜ ਇੰਨੀ ਧੁੱਪ ਸੀ ਤਾਂ ਫਾਸਟ ਪੈਵੇ ਤੇ ਗਰਮੀ ਨੀ ਲੱਗਦੀ ਹੁਣ ਸਾਨੂੰ ਠੰਢ ਲੱਗਦੀ ਆ। ਕਣੀਆਂ, ਕਣੀਆਂ ਨਾਲ ਨਾ ਫੈਨ ਵੀ ਸਲੋਅ ਨੇ ਕੂਲਰ ਤੋਂ ਬੰਦ ਕੀਤੇ ਹੋਏ ਆ।
ਹਾਂਜੀ, ਉਹਦੇ ਕਰਕੇ ਹੈ ਸਮਾਂ। ਜਦੋਂ ਜ਼ਿਆਦਾ ਗਰਮੀ ਪੈਂਦੀ ਆ ਨਾ ਤਾਂ ਕੋਈ ਕੰਮ ਹੁੰਦੇ ਆ ਨਾ ਬਾਹਰ ਅੰਦਰ ਜਾਾਇਆ ਜਾਂਦਾ ਹੈਗਾ, ਮੌਸਮ ਫਿਰ।
ਧੁੱਪ ਹੁੰਦੀ ਆ ਧੁੱਪ 'ਚ ਨੀ ਕਰਦਾ, ਮੀਂਹ ਹੁੰਦੇ ਮੀਂਹ ਚੂੰ ਨਹੀਂ‌ ਜਾ ਸਕਦੇ ਗਿੱਲੇ ਹੋਣ ਵਾਸਤੇ।
ਹਾਂਜੀ, ਫਿਰ ਵੱਧ ਬਿਮਾਰ ਹੋ ਜਾਂਦੇ ਆ ਜਿੱਦਾਂ। ਧੁੱਪ ਚ ਜਾਂਨਦੇ ਹੈਗੇ।
ਹਾਂਜੀ।
ਮੇਰੇ ਹਸਬੈਂਡ ਵੀ ਏਦਾਂ ਹੀ ਧੁੱਪ 'ਚ ਜੋਬ ਕਰਦੇ ਹੈਗੇ ਉਹ ਬਚਾਰੇ ਇੰਨੇ ਜ਼ਿਆਦਾ ਬਿਮਾਰ ਹੋਏ ਪਏ ਆਗੇ, ਹੁਣ ਧੁੱਪ ਗਰਮੀ ਲੱਗਣ ਕਰਕੇ ਮੇਰੇ ਹਸਬੈਂਡ
ਅੱਛਾ ਜੀ, ਹਮ।
ਜੀ ਗਰਮੀ ਨਾਲ ਜ਼ਿਆਦਾ ਤੁਹਾਨੂੰ ਪਤਾ ਫਿਰ ਧੁੱਪ 'ਚ ਫਿਰਨਾ। ਜਦੋਂ ਬਿਮਾਰ ਹੋ ਜਾਂਦੇ ਹਾਂ ਆਪਾਂ।
ਹਮ, ਹਜੇ ਠੀਕ ਨਹੀਂ ਆ ਕੀ ਹੋਇਆ ੳਹਨਾ ਨੂੰ
ਉਹ ਲੀਵਰ ਦੀ ਇਨਫੈਕਸ਼ਨ ਜਿ ਹੋ ਗਈ ਸੀਗੀ, ਉਹਨਾਂ ਨੂੰ ਥੋੜ੍ਹੀ ਜਿਹੀ ਸੀ। ਸਵੇਲਿੰਗ ਆ ਗਈ ਸੀਗੀ, ਉਹਦੇ ਕਰਕੇ ਪ੍ਰੋਬਲਮ ਗਰਮੀ ਕਰਕੇ ਤੁਹਾਨੂੰ ਪਤਾ ਪਤਾ ਹੀ ਹੈਗਾ, ਪਾਣੀ ਦੀ ਕਮੀ ਹੋ ਜਾਂਦੀ ਹੈ ਨਾ।
ਆਪਣਾ ਹਾਂ ਉਹ ਕੰਮ ਕਰਕੇ ਪਾਣੀ ਵੀ ਘੱਟ ਪੀਂਦੇ ਆ ਨਾ।
ਹਾਂਜੀ, ਤਾਂ ਵੀ ਪ੍ਰੋਬਲਮ ਹੁੰਦੀ ਆ, ਕੁਛ ਕੰਮ ਦੇ ਵਿੱਚ ਚ ਆਪਾਂ ਨੂੰ ਕੁਛ ਓਦਾਂ ਨੀ ਰਹਿੰਦਾ ਵੀ
ਪੀ ਨਹੀਂ ਸਕਦੇ ਹਮ, ਪੁਲ ਹੀ ਜਾਇਦਾ। ਵੀ ਹੁਣ ਪੀਂਨੇ ਆ ਪੀਂਨੇਂ ਕਰਕੇ ਨਹੀਂ ਪੀਤਾ ਜਾਂਦਾ ਹੁਣ ਪਾਣੀ।
ਬਿਜੀ ਇੰਨੇ ਹੋ ਜਾਂਦੇ ਆਾਂ ਆਪਾਂ ਕੰਮ 'ਚ, ਫਿਰ ਆਪਾਂ ਨੂੰ ਕੁਛ ਯਾਦ ਹੀ ਨੀ ਰਹਿੰਦਾ ਹੈਗਾ।
ਹੋਰ ਕੀ, ਐਵੇਂ ਹੁੰਦਾ ਵੀ ਬਸ ਇਹ ਕਰਕੇ ਵਿਹਲੇ ਹੋ ਕੇ ਫੇਰ ਆਰਾਮ ਨਾਲ ਪੀਵਾਂਗੇ, ਐ ਕਰਦੇ ਆਪਾਂ ਤੇ ਉਹ ਨਾ ਫਿਰ ਟਾਈਮ ਨਿਕਲ ਜਾਂਦਾ।
ਹਾਂਜੀ।
ਮੈਂ ਵੀ ਇੰਨੀ ਵਾਰ ਬੋਲਦੀ ਹਾਂ ਪੀਂਨੀ ਹਾਂ, ਪੀਂਨੀ ਹਾਂ, ਮੈਂ ਵੀ ਤਾਂ ਘਰੇ ਆਉਦੀ ਹਾਂ ਮੰਮੀ ਕਹਿੰਦੇ ਤੂੰ ਤਾਂ ਪਾਣੀ ਨੀ ਪੀਤੀ ਦੇ ਪੀਂਦੀ ਆ, ਮੈਂ ਤਾਂ ਤੈਨੂੰ ਦੇਖਦੀ ਰਹਿੰਦੀ ਹਾਂ ਮੈਂ ਮੰਮੀ ਨੂੰ ਕਹਿੰਦੀ ਹਾ ਤੁਸੀਂ ਪਾਣੀ ਵੱਧ ਪਿਆ ਕਰੋ, ਮੰਮੀ ਕਹਿੰਦੇ ਮੈਂ ਤਾਂ ਗਿਲਾਸ ਦੀ ਗਲਾਸ ਪੀਂਨੀ ਆ ਦਵਾਈ ਦਵਈ ਲੈਂਦੀ ਆ, ਤੇ ਤ ਤੂੰ ਤਾਂ ਪੀਂਦੀ ਹੋਈ ਨੀ ਤੂੰ ਮੈਨੂੰ ਸਿਖਾਈ ਜਾ ਹੀ ਹੀ
ਹਾਂਜੀ ਹੋਰ। ਜਾਂਦਾ ਏਦਾਂ ਹੁਣਦਾ ਮੈਂ ਵੀ ਹੁਣ ਏਦਾਂ ਕਰਦੀ ਹਾਂ, ਮੈਂ ਉਹ ਆਪਣੀ ਗਲੂਕੋਜ ਦੀ ਆਂਦੀ ਨੀ ਹੈਗੀ।
ਡੱਬੀ ਬੰਦ ਉਹ ਗਲੂਕੋਜ, ਈ ਗਲੂਕੋਜ ਨੀ ਆਂਦਾ ਆਪਣਾ ਹਾਂਜੀ। ਜੀ ਉਹ ਗਲੂਕੋਸ ਡੀ ਉਹਹੀ ਬਸ ਮੈਂ ਤਾਂ ਬੋਟਲ 'ਚ ਬਸ ਥੋੜ੍ਹਾ ਜਿਹਾ ਪਾ ਲੈਂਦੀ ਹਾਂ। ਦੋ, ਦੋ ਘੰਟੇ ਬਾਅਦ ਉਹ ਬੋਟਲ ਖਾਲੀ ਕਰੀ ਜਾਂਦੇ ਆ ਹੋਰ। ਪਾ ਲੈਂਦੇ ਹਾਂ, ਏਦਾਂ ਹੁੰਦਾ ਡਰ ਹੁੰਦਾ ਕਿ ਸਰੀਰ ਚ ਕੋਈ ਕਮੀ ਨਾ ਹੋਵੇ। ਜਿਵੇਂ ਬਿਮਾਰ ਨਾ ਹੋ ਜਾਈਏ ਹਾਂਜੀ।
ਗਲੂਕੋਜ ਦੀ ਉਹ ਬਹੁਤ ਵਧੀਆ ਵਾ ਪੋ ਡਰ ਤੇ ਨਾਲੇ ਓ ਆਰ ਐਸ ਹੁੰਦਾ ਉਹ ਵੀ ਬੋਤ ਵਧੀਆ ਹੁੰਦਾ ਵਧੀਆ ਤੁਸੀਂ ਬੋਤਲ ਚ ਪਾਂਦੇ ਹੋ।
ਹਾਂਜੀ, ਏਦਾਂ ਹੁੰਦਾਂ ਆ ਕਿ ਡਾਕਟਰ ਦੇ ਚੱਕਰ ਮਾਰਨ ਨਾਲ। ਤਦ ਵਧੀਆ ਆਪਣਾ ਘਰੀ ਖਿਆਲ ਪਹਿਲਾਂ ਹੀ ਰੱਖ ਲਵੋ ਨਾਲੇ ਇੰਨੀ ਧੁੱਪ। ਡੋਕਟਰ ਦੀ ਕਿਹੜਾ ਫਿਰ ਛੇਤੀਂ ਮਿਲਦੀ ਹੈਗੀ ਦਵਾ ਉੱਥੇ ਬੋਤ ਜਾਦਾ ਭੀੜ ਹੋ ਜਾਂਦੀ। ਆ ਥੋਨੂੰ ਪਤਾ ਹੀ ਆ।
ਹਮ ਹਮ ਤੇ ਨਾਲੇ ਸਲੈਨਾ ਸਲੋਨਾ ਦਾ ਹੀ ਹੁੰਦਾ ਵਾਂ। ਜਿਵੇਂ ਗਲੂਕੋਜ ਦਾ ਇਹ ਹੁੰਦਾ ਨਾ ਸਲੈਨਾਂ ਚ ਵੀ ਇਹੀ ਕੁਛ ਹੁੰਦਾ। ਇਦੋ ਵਿੱਚ ਪਹਿਲਾਂ ਹੀ ਘਰੇ ਤੁਸੀਂ।
ਆਪਣੀ ਕੇਅਰ ਕਰੋ ਬਸ ਆਪਣਾ ਧਿਆਨ ਰੱਖੋ। ਟਾਈਮ 'ਤੇ ਖਾਓ ਪੀਓ ਪਾਣੀ ਜ਼ਿਆਦਾ ਤੋਂ ਜ਼ਿਆਦਾ ਲਵੋ ਫਰੂਟਸ ਵਗੈਰਾ ਖਾਓ ਜਿਦੇ ਨਾਲ ਆਪਣੇ ਸਰੀਰ ਨੂੰ ਕੋਈ ਕਮਜ਼ੋਰੀ ਨਾ ਹੋਵੇ।
ਹਾਂਜੀ।
ਇਹ ਚੀਜ਼ਾਂ ਜ਼ਰੂਰੀ ਨੇ, ਹੈ ਗਰਮੀ ਦੇ ਵਿੱਚ ਤਾਂ ਬੋਤ ਜ਼ਿਆਦਾ ਜ਼ਰੂਰੀ
ਹੂੰ ਹੈਂ।
ਹਾਂਜੀ।
ਕੀ ਕਹਨੇ ਓ
ਮੈਂ ਕਿਹਾ ਜੀ ਗਰਮੀ ਦੇ ਵਿੱਚ ਤਾਂ ਇਹ ਚੀਜ਼ਾਂ ਬੋਤ ਜ਼ਿਆਦਾ ਜ਼ਰੂਰੀ ਨੇ ਬਾਕੀ
ਉਹ ਜ਼ਰੂਰੀ ਚੀਜ਼ਾਂ ਨੀ ਕਰਦੇ ਆਪਾਂ, ਆਪਾਂ ਕਹਿੰਦੇ ਠੈਰ ਜਾਏ। ਇੱਕ ਦਿਨ ਖਾਲੇ ਫਰੂਟ ਉਹ ਪਏ ਨੇ ਫਰਿੱਜ ਚ ਮੈਂ ਚੱਕਣੇ ਵੀ ਓ
ਚੱਕਣੇ ਹਾਂਜੀ ਏਦਾਂ ਹੀ ਹੁੰਦਾ ਪੈਲਾਂ ਆਪਾਂ ਨੂੰ ਇਹ ਹੁੰਦਾ ਵੀ ਨਹੀਂ ਘਰ ਚ ਹੈ ਨੀ ਲੈ ਕੇ ਆਈ। ਲੈ ਆਣੇ ਆਂ। ਬਸ ਇੱਕ ਟਾਈਮ ਖਾਣੇ ਆ ਫੇਰ ਦੂਜੇ ਟਾਈਮ ਹੁੰਦਾ ਬਸ ਛੱਡੋ ਪਰੇ ਕਿ ਖਾਣਾ ਖਾ ਤਾਂ ਲਿਆ ਸੀ। ਦੂਜੇ ਦਿਨ ਫੇਰ ਹੁੰਦਾ ਵੀ ਬਸ ਦੋ ਤਿੰਨ ਦਿਨ ਨਿਕਲ ਜਾਂਦੇ ਆ ਜਦੋਂ ਖ਼ਤਮ ਹੋ ਜਾਂਦੇ ਆ। ਫੇਰ ਇਹਦਾ ਵੀ ਨਹੀਂ ਘਰ ਚ ਹੈ ਨੀ ਲਿਆ ਕੇ ਰੱਖ ਲੋ। ਬਸ ਲਿਆ ਕੇ ਰੱਖ ਕੇ ਐ ਹੁੰਦਾ ਵੀ ਖਾ ਲਏ ਉਹ ਖਾਣੇ ਤਾਂ ਖ਼ਰਾਬ ਕਰਕੇ ਸਿੱਟ ਦਿੰਦੇ ਆ ਬਸ।
ਸਹੀ ਗੱਲ ਫਰਿੱਜ ਚ ਐ ਖਰਾਬ ਹੋ ਜਾਂਦੇ ਨੇ ਤੇ ਚੱਕ ਕੇ ਉਹ ਮਾਰਨੀਆਂ ਪੈਂਦੀਆਂ ਨੇ। ਇੰਨਾ ਆਪਾਂ ਕਹਿ ਦਿੰਦੇ ਹਾਂ ਰੁਕ ਜਾ ਹੁਣ ਕਰਦੇ ਹਾਂ ਫੇਰ ਉਹ ਗੱਲ ਭੁੱਲ ਜਾਈਦੇ। ਫੇਰ ਪੀਂਦੇ ਨੀ ਖਾਂਦੇ ਨੀ ਆ।
ਹਾਂਜੀ, ਕੰਮ ਦੇ ਵਿੱਚ ਹਾਂਜੀ। ਪਤਾ ਹੀ ਨਹੀਂ ਚੱਲਦਾ ਆਪਾਂ ਨੂੰ ਕੰਮ ਦੇ ਵਿੱਚ ਨਾ ਟਾਈਮ ਦਾ ਪਤਾ ਰਹਿੰਦਾ ਨਾ ਖਾਣ ਪੀਣ ਦਾ ਕੁਛ। ਪਤਾ ਰਹਿੰਦਾ ਹੈਗਾ।
ਬਾਕੀ ਕੰਮ ਤਾਂ ਜਿਹੜਾ ਕਰਨਾ ਉਹ ਤਾਂ ਆਪਾਂ ਕਰਦੇ ਹੀ, ਹਾਂ ਆਪਾਂ ਕੈਂਦੇ ਹਾਂ ਨਹੀਂ ਇਹ ਹੋ ਜਾਂਣਦੇ। ਆਹ ਕਰਕੇ ਫੇਰ ਕਰਦੇ ਹਾਂ ਉਹ ਫਿਰ ਜਾਣੋ ਉਹ ਤਾਂ ਕੰਮ ਆਪਾਂ ਡੇਲੀ ਕਰਦੇ ਹਾਂ ਪਰ ਜਿਹੜਾ ਆਪਣੇ ਵਾਸਤੇ ਉਹ ਆਪਾਂ ਕਰਦੇ ਨੀ।
ਕਰਦੇ ਨੇ, ਹਾਂਜੀ ਇਹ ਤਾਂ ਹੈ ਆਪਾਂ ਨੂੰ ਬਸ ਇਹ ਹੁੰਦਾ ਕਿ ਕੰਮ ਨਾ ਰਹਿ ਜਾਣਾ ਆਪਣੀ ਸਿਹਤ। ਬਿਗੜਦੀ ਆਾਂ ਵਿਗੜ ਜੇ ਫੇਰ ਬਾਅਦ ਚਂ ਪਛਤਾਨੇ ਹਾਂ ਵੀ ਨਹੀਂ ਯਾਰ ਟਾਈਮ ਨਾਲ ਖਾ। ਪੀ ਲੈਣਾ ਚਾਹੀਦਾ ਸੀ ਮੈਨੂੰ ਹੁਣ ਦਵਾਈਆਂ ਲੈਣ ਨਾਲੋਂ ਤਾਂ ਸੀ ਵੀ ਸੀਗਾ। ਫਿਰ ਬਾਅਦ ਵਿੱਚ ਪਛਤਾਵਾਂ ਹੁੰਦਾ ਰਹਿੰਦਾ, ਹਾਂਜੀ ਹੋਰ ਦੱਸੋ। ਠੀਕ ਆ ਫੈਮਲੀ ਕਰ ਲਿਆ ਡਿਨਰ ਦਾ।
ਨਹੀਂ ਹਜੇ ਤਾਂ ਬੈਠੀ ਹਾਂ। ਅਜੇ ਮੰਮੀ ਵੀ ਬੈਠੇ ਨੇ।
ਅਸੀਂ ਵੀ ਸੋਚ ਰਹੇ ਸੀ ਕੀ ਬਣਾਈਏ ਹੁਣ।
ਆਹੀਂ ਬਸ ਦੋ ਰੋਜ਼ ਆਹੇ ਦਿਮਾਗ, ਰਹਿੰਦਾ ਸਾਰੇ ਕਹਿੰਦੇ ਆ ਨਾ ਜਿਹਨਾਂ ਨਾਲ ਵੀ ਗੱਲ ਹੁੰਦੀ ਮੇਰੀ ਉਹ ਕੀ ਰੋਜ਼ ਰੋਜ਼। ਬਣਾਉਣਾ ਕੀ ਉਹ ਨਵੀਆਂ। ਸਬਜ਼ੀਆਂ ਵੀ ਵੇਖ ਇੱਕ ਬਣਾ ਕੇ ਬਹੁਤ ਇਹ ਹੋ ਜਾਂਦਾ ਦਾਲ ਤਾਂ ਕੋਈ ਖਾਂਦਾ ਨੀ। ਦਾਲ ਤਾਂ।
ਰੋਜ਼ ਰੋਜ਼ ਦਾਲ ਵੀ ਨੀ ਖਾਧੀ ਜਾਂਦੀ ਰੋਜ਼ ਰੋਜ਼ ਬੋਰ ਹੋ ਜਾਂਦੇ ਆ ਖਾ ਕੇ।
ਤੇ ਸਬਜ਼ੀਆਂ ਵੀ ਉਹੀ ਉਹੀ ਨੇ ਉਹ ਬਣਾ ਲਉ ਜੋ ਵੀ ਅੱਜ। ਤੇ ਉਹ ਸਬਜ਼ੀਆਂ 'ਚ ਕਈ ਚੀਜ਼ਾਂ ਸਬਜ਼ੀਆਂ ਨਹੀਂ ਖਾਣੀਆਂ ਫੇਰ ਕਰੇ ਕੀ। ਉਹ ਵੀ ਨੀ ਖਾਣਗੀਆਂ ਹੁਣ ਨਵੀਆਂ ਤਾਂ ਸਬਜ਼ੀਆਂ ਬਣੀਆਂ ਨੀ ਕਿਤੇ ਲੈ ਹੁਣ।
ਹਾਂਜੀ ਇਹ ਤਾਂ ਹੈ। ਹੋਰ ਚਲੋ ਠੀਕ ਹੈ ਜੀ ਇੱਧਰ ਮੇਰੇ ਮੰਮਾ ਬੁਲਾ ਰਹੀ ਸੀ ਥੋੜਾ ਜਿਹਾ ਮੈਂ ਰੁਕ ਕੇ ਕਰਦੀ ਹਾਂ ਜੀ। ਓਕੇ ਜੀ, ਸਤਿ ਸ੍ਰੀ ਅਕਾਲ ਜੀ।